ਹੈਲੋ।
ਹੈਲੋ।
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਹੈ।
ਵਧੀਆ ਵਧੀਆ। ਤੁਸੀਂ ਸੁਣਾਓ, ਹੋਰ ਠੀਕ ਸਭ।
ਵਧੀਆ- ਵਧੀਆ ਜੀ। ਤੁਸੀਂ ਸਾਨੂੰ ਯਾਦ ਹੀ ਨੀ ਕਰਦੇ, ਕੋਲ ਸਾਨੂੰ ਕਰਨੀ ਪੈਂਦੀ।
ਹਾਂ, ਚਲੋ ਕੋਈ ਨੀ ਤੁਸੀਂ ਇਸੇ ਬਹਾਨੇ ਕਰ ਤੇ ਲੈਂਦੇ ਹੋ ਨਾ। ਤੁਹਾਨੂੰ ਹਾਂ, ਇਸੇ ਬਹਾਨੇ ਫੋਨ ਕਰਦੇ ਹੋ। ਗੱਲਬਾਤ ਹੋ ਜਾਂਦੀ। ਹਾਂ, ਗੱਲਬਾਤ ਹੋ ਜਾਂਦੀ ਹੈ। ਹਾਂ।
ਸਹੀ ਗੱਲ ਹੈ। ਹੋਰ ਤੁਹਾਡੇ ਘਰ ਸਭ ਠੀਕ ਨੇ।
ਹਾਂਜੀ -ਹਾਂਜੀ, ਸਭ ਵਧੀਆ, ਸਭ ਠੀਕ ਹੈ ਹਾਂਜੀ। ਆ ਬਸ, ਬੱਚੇ ਵੀ ਠੀਕ ਹੈ। ਚੱਲਦਾ ਪ ਇੱਕ ਤੇ ਇਕ ਦਾ ਤੇ ਰਿਜ਼ਲਟ। ਆ ਗਿਆ ਜੇ ਐਡਮਿਸ਼ਨ ਵਗੈਰਾ ਲੈਣੀ ਹਾਂ ਬਸ ਵੇਖਦੇ ਪਏ ਆ ਕੇ‌। ਨਹੀਂ, ਤੁਹਾਡੀ ਤੇ ਠੀਕ ਆ ਰਹੀ ਹੈ।
ਇਹ ਹੁਣ ਸਹੀ ਆਈ ਜੇ ਤੁਹਾਡੀ ਆਵਾਜ਼।
ਅੱਛਾ, ਉਹ ਫਿਰ ਹੋ ਥੋੜਾ-ਬਹੁਤ ਇਧਰ ਹੋ ਗਿਆ ਨੇ। ਇੱਕ ਦੀਆਂ ਛੁੱਟੀਆਂ ਚੱਲਦੀਆਂ ਪਈਆਂ ਨੇ, ਬਸ ਉਹਦੇ ਵੀ ਹੋਮਵਰਕ ਮਗਰ ਲੱਗੇ ਨੇ, ਕਰ ਲਓ-ਕਰ ਲਓ। ਥੋੜੀਆਂ ਛੁੱਟੀਆਂ ਰਹਿ ਗਈਆਂ ਸਗੋਂ ਦਸ-ਬਾਰਾਂ ਹਾਂ।
ਬਸ, ਇੱਕ ਸਟਾਰਟਿੰਗ ਚ ਜ਼ੋਰ ਹੁੰਦਾ ਹੈ, ਵਿਚਲੀ ਛੁੱਟੀਆਂ ਜਾਂਦੀਆਂ, ਬਸ ਆਲਸੀ‌। ਤੇ ਫੇਰ ਲਾਸਟ ਤੇ ਜ਼ੋਰ ਹੋ ਜਾਂਦਾ, ਜਦੋਂ ਪਤਾ ਨਾ ਸਕੂਲ ਜਾ ਕੇ ਟੀਚਰਸ ਨੂੰ ਕਾਪੀ ਚੈੱਕ ਕਰਾਉਣੀ ਹੈ। ਬਸ, ਫੇਰ ਉਦੋਂ ਜ਼ੋਰ ਹੋ ਜਾਂਦਾ ਹਜੇ ਜ਼ੋਰ ਨਹੀਂ ਹੈਗਾ, ਹਜੇ ਜ਼ੋਰ ਪਏਗਾ।
ਹਾਂਜੀ, ਹਾਂ ਬਸ ਲਾਸਟ ਦੋ-ਚਾਰ ਦਿਨ ਰਹਿ ਜਾਣਗੇ ਨਾ, ਹਾਂਜੀ। ਹਾਂ, ਦੋ-ਚਾਰ ਦਿਨ ਰਹਿ ਜਾਨ ਹਾਂ।
ਹੋਰ ਉ ਤੁਹਾਡੇ ਉਹ ਜੇਹੜਾ ਜੇਠਾਨੀ ਦਾ ਬੇਟਾ ਸੀ, ਜਿਨੇ ਬਾਹਰ ਜਾਣਾ ਸੀ। ਫੇਰ ਬਣਿਆ ਕੁਛ ਉਹਦਾ।
ਨਹੀਂ-ਨਹੀਂ ਉਹਦਾ ਨਹੀਂ ਕੁਛ ਵੀ ਬਣਿਆ ਇੱਕ ਤੇ ਉਹਦੀ ਨਾ ਥੋੜੀ ਕੁਆਲੀਫਿਕੇਸ਼ਨ ਵੀ ਘੱਟ ਏ। ਸਟੱਡੀ ਲੈਵਲ ਹੋਏ ਤੇ ਫੇਰ ਵੀ ਬੱਚਾ ਚਲੋ ਚਲੇ ਜਾਂਦਾ ਉਹਦਾ ਸਟੱਡੀ ਲੈਵਲ ਵੀ ਨੀ ਨਾ ਹੈ ਤੇ
ਹਾਂਜੀ-ਹਾਂਜੀ, ਉਹ ਤੇ ਹੈ ਹੀ ਹੈ ਜਿਨਾਂ ਨੇ ਸਟੱਡੀ ਬੇਸ ਤੇ ਜਾਣਾ, ਉਹਨਾਂ ਦੀ ਫੇਰ ਐਜੂਕੇਸ਼ਨ ਵਧੀਆ ਹੋਣੀ ਚਾਹੀਦੀ ਹੈਨਾ।
ਹਾਂਜੀ-ਹਾਂਜੀ।
ਤੇ ਫੇਰ ਵੈਸੇ ਅਗਰ ਕੋਈ ਅਪਲਾਈ ਕਰੇਗਾ ਉ ਤੇ ਫੇਰ ਹੋਰ ਕੀ ਫੇਰ ਤੇ ਵਰਕਰ ਬੇਸ ਤੇ ਹੀ ਜਾਏਗਾ।
ਹਾਂ, ਉਹ ਨਾ ਵਰਕਰ ਬੇਸ ਤੇ ਫੇਰ ਪਤਾ ਵੀ ਨੀ ਨਾ ਹੁੰਦਾ ਵੀ ਕਿੱਥੇ ਕਿਹਨੂੰ ਭੇਜਦੇ ਕਿਸ ਤਰ੍ਹਾਂ ਦਾ ਇਹ ਕੰਮ ਨੀ ਨਾ ਪਤਾ ਬੱਚਿਆਂ ਨੂੰ ਕਰੇਜ ਤਾ ਹੁੰਦਾ ਅੱਜ-ਕੱਲ ਜਾਣ ਦਾ, ਹੂੰ -ਹਾਂ। ਉਹੀ ਨਾ ਹੋਰ ਕੀ।
ਹੈ ਤੇ ਵੈਸੇ ਬਾਹਰ ਜਾਣਾ ਨਾ ਉਹੀ ਨਾ ਹਰ ਕੋਈ ਕਹਿੰਦਾ ਆਪਾਂ ਫੋਰਨ ਜਾਈਏ ਫੋਰਨ ਜਾਈਏ ਪਰ ਮੈਂ ਤੇ ਕਹਿੰਦੀ ਆ ਆਪਣੇ ਇੱਥੇ ਹੀ ਸਭ ਕੁਛ ਹੈਗਾ ਹੈ, ਆਪਣੇ ਦੇਖੋ ਤੇ ਆਪਣੇ ਦੇਸ਼ ਚ ਸਭ ਕੁਛ ਹੈਗਾ।
ਉਹੀ ਨਾ ਤੇ ਹੋਰ ਕੀ ਮਿਹਨਤ ਕਰਨੀ ਚ ਮਿਹਨਤ ਕਰਨੀ ਉੱਥੇ ਵੀ ਕਰਨੀ ਹੈ। ਇੱਥੇ ਵੀ ਕਰਨੀ ਪਰ ਉਹੀ ਨਾ ਇੱਕ ਜਿਹੜੀ ਖੇਚ ਹੋ ਗਈ ਦੀ ਨਾ ਬੱਚਿਆਂ ਨੂੰ ਜਿਹੜਾ ਬਈ
ਟੈਕਸੀ ਚਲਾ ਲੋ, ਆਟੋ ਚਲਾ ਲੋ ਉਹ ਸਾਨੂੰ ਸ਼ਰਮਿੰਦਗੀ ਮਹਿਸੂਸ ਹੋਏਗੀ ਨਾ। ਬਾਹਰ ਜਾ ਕੇ ਟੈਕਸੀ ਚਲਾ ਓ ਆਟੋ ਚਲਾਓ ਦਾ ਮਤਲਬ ਵੀ ਉੱਥੇ ਅਸੀਂ ਬਈ ਸਾਡੀ ਟੋਰੇ ਏਵੀ ਅਸੀਂ ਕੰਮ
ਹਾਂ। ਇਹ ਹੀ ਨਾ, ਇਹ ਗੱਲ ਉੱਥੇ ਸਗੋਂ ਹੁੰਦਾ ਕਿ ਉੱਥੇ ਲੋਕੀ ਸਗੋਂ ਮੇਰੇ ਹਿਸਾਬ ਨਾਲ ਨਾ ਫਜੂਲ ਖਰਚਾ ਨੀ ਕਰਦੇ। ਜਿਥੋਂ ਤੱਕ ਮੇਰਾ ਆਈਡੀਆ ਉੱਥੇ ਸਾਰੇ ਕੰਮ ਆਪਣੇ ਅਪਨੇ ਆਪ ਕਰਨੇ ਪੈਂਦੇ ਆ ਲੋਕਾਂ ਨੂੰ ਕੋਈ ਕਿਸੇ ਦੀ ਉਹ ਹੈ ਕੋਈ ਘਰ ਚ ਕੋਈ ਵਰਕਰ ਨਹੀਂ ਰੱਖ
ਮਤਲਬ ਜਿਵੇਂ ਦਾ ਸਾਡੇ ਇੱਥੇ ਮਾਹੌਲ ਹੇ ਆਪਸ ਚ ਇੱਕ ਦੂਸ ਦੂਸਰੇ ਮਤਲਬ ਰਿਸ਼ਤੇਦਾਰਾਂ ਵੱਲ ਦੇ ਘਰ ਜਾਣਾ ਸਹੇਲੀਆਂ, ਭੈਣਾਂ ਨਾਲ ਮਿਲਣਾ। ਇੰਝ ਦੀਆਂ ਚੀਜ਼ਾਂ ਇਹ ਵਾਲੀਆਂ ਚੀਜ਼ਾਂ ਨਹੀਂ ਹੈ ਨਾ ਹੈਗੀਆਂ ਉੱਥੇ-ਉੱਥੇ ਸਿਰਫ ਆਪਣਾ ਕਮਾਓ ਤੇ ਆਪਣਾ ਖਾਓ ਬਸ
ਹਾਂ- ਹਾਂ ਜੀ ਹਾਂਜੀ, ਉੱਥੇ ਵੀ ਲੋਕੀ ਕਰਦੇ ਗੈਦਰਿੰਗ ਕਰਦੇ ਆ ਜਿਵੇਂ ਕੋਈ ਦਿਨ ਤਿਉਹਾਰਾਂ ਤੇ ਬਸ ਤਿਉਹਾਰਾਂ ਚ ਮਿਲਦੇ ਆਪਸ
ਹਾਂ, ਉਹ ਵੀ ਨਹੀਂ ਪਤਾ ਮਿਲਦੇ ਆ ਕਿ ਨਹੀਂ, ਉਹ ਵੀ ਕੋਈ-ਕੋਈ ਐਸ ਜੀ, ਕੰਟਰੀ ਦੇ ਵਿੱਚ ਕੋਈ-ਕੋਈ ਇਹੋ ਜਿਹੇ, ਹੋਣਗੇ ਸ਼ਹਿਰ ਜਿੱ ਕੋਈ ਆਪਸ ਦੇ ਵਿੱਚ ਮਿਲਦਾ-ਜੁਲਦਾ ਹੋਏਗਾ, ਬਾਕੀ ਤੇ ਨਹੀਂ।
ਸਿਟੀਜਨ ਹੋ ਗਏ ਨਾ, ਜਿਵੇਂ ਉਹਨਾ ਦਾ ਰਹਿਣਾ-ਸਹਿਣਾ ਜਾਂ ਆਪਸ'ਚ ਜਿਵੇਂ ਮੇਲ-ਜੋਲ ਹੁੰਦਾ, ਉਹੀ ਹੈ ਜਿਹੜੇ ਬੱਚੇ ਜਾਂਦੇ ਆ। ਬੱਚਿਆਂ ਲਈ ਤੇ ਮੁਸ਼ਕਿਲ ਏ, ਬੱਚਿਆਂ ਨੂੰ ਤੇ ਬੜਾ
ਗੱਲ, ਉਈ ਨਾ ਇੱਥੇ ਵੇਖੋ ਇੱਥੇ ਬੱਚੇ ਕਿਵੇਂ ਕਰਦੇ ਆ, ਵੀ ਅਪਣੀ ਅਪਨੇ ਪੇਰੈਂਟਸ ਤੇ ਡਿਪੈਂਡ ਹੁੰਦੇ ਆ, ਐ ਚਾਹੀਦਾ, ਉਹ ਚਾਹੀਦਾ ਉੱਥੇ ਜਾਕੇ ਪਤਾ ਨੀ ਫੇਰ ਕਿਸ ਤਰ੍ਹਾਂ ਆਪਣੇ-ਆਪ ਨੂੰ ਐਡਜਸਟ ਕਰਦੇ ਆ, ਸਮਝ ਨਹੀਂ ਆਂਦੀ।
ਹਾਂ, ਉਹੀ ਨਾ ਇੱਥੇ ਦੇ ਬੱਚੇ ਮੌਜਾਂ ਕਰਦੇ ਕਦੀ
ਪਰ ਅਹ ਐ ਵੀ ਦੇਖੋ ਨਾ ਅਪਣੇ, ਅਹ ਅਪਣੇ ਮਨ ਦੇ ਉੱ ਤੇ ਡਿਪੈਂਡ ਏਨਾ।
ਹਾਂਜੀ।
ਜਿਵੇਂ ਪੇਰੈਂਟਸ ਦਾ ਵੀ ਤਾਂ ਮਨ ਹੋਏ ਨਾ, ਵੀ ਪੱਕਾ ਆਕੇ ਆਪਣੇ ਬੱਚਿਆਂ ਨੂੰ ਹਾਏ ਅਸੀਂ ਭੇਜ ਦੀਏ। ਕਿਹੋ ਜਾ ਉਹਨਾਂ ਨੂੰ ਮਾਹੌਲ ਮਿਲੇ, ਕਿਸ ਤਰ੍ਹਾਂ ਦੇ ਲੋਕ ਮਿਲਣਗੇ।
ਹਾਂਜੀ, ਹਾ ਕਈ ਤੇ ਪੇਰੈਂਟਸ ਵੀ ਚਾਹੁੰਦੇ ਏਨਾ, ਪੇਰੈਂਟਸ ਵੀ ਭੇਜਦੇ
ਹਾਂ ਉਹੀ ਨਾ, ਉਹਨਾਂ ਦਾ ਫਿਰ ਦਿਲ ਏਨਾ, ਬਈ ਦਿਲ ਦੀ ਗੱਲ ਏਨਾ। ਸਾਰੀ, ਸਾਨੂੰ ਤੇ ਬਈ ਐਹੀ ਡਰ ਲੱਗਣ ਲੱਗ ਜਾਂਦਾ, ਕਿ ਹਾਏ ਸਾਡੇ ਬੱਚੇ ਨੂੰ ਮੋਹੌਲ ਕਿੱਦਾਂ ਦਾ ਮਿਲੇਗਾ ਕਿਸ ਇਸ ਤਰ੍ਹਾਂ ਦੀ ਨਿਊਜ਼ ਸੁਣਦੇ ਆ ਨਾ, ਕਈ ਵਾਰੀ। ਕੀ ਕਹਿ ਦਿੰਦੇ ਆ ਜੀ, ਬ ਬੱਚੇ ਨੂੰ ਦਿਲ ਦਾ ਦੋਰਾ ਪੈਗਿਆ, ਹਾਰਟ ਅਟੈਕ ਆਗਿਆ, ਬੱਚਾ ਤਾਂ ਐਂਝ ਹੋਗਿਆ। ਕਿੰਨੇ-ਕਿੰਨੇ ਜਵਾਨ ਮੁੰਡੇ ਹੁੰਦੇ ਆ। ਵੱਧ ਤੋਂ ਵੱਧ ਕੋਈ, ਚੌਵੀ ਸਾਲ
ਹਾਂ ਬੜੀਆਂ ਨਿਊਜ਼ ਇਹੋ ਜਿਹੀ ਆਂਦੀਆਂ, ਕੁੜੀਆਂ ਦੀਆਂ ਵੀ ਆਂਦ
ਤੇ ਹੁਣ ਪਤਾ ਥੋੜੀ ਏ ਕਿ, ਉੱਥੇ ਉਹ ਬੱਚੇ ਨੂੰ ਹਾਰਟ ਅਟੈਕ ਆਇਆ ਵੀ ਹੈ ਕਿ ਨਹੀਂ। ਕੋਈ ਬਿਮਾਰੀ ਨਾਲ ਹੋਇਆ ਵੀ ਏ ਕਿ ਨਹੀਂ, ਏਦਾਂ ਕਿ ਕਿਸੇ ਨੇ ਉਹਦਾ ਕਤਲ ਕਰ ਦਿੱਤਾ ਏ, ਕੁੱਛ ਪਤਾ ਥੋੜੀ ਹੁੰਦਾ ਏ।
ਆਂ, ਓਹੀ ਬੱਚੇ ਵਿਚਾਰੇ ਕਈ ਨਾ ਫਸ ਵੀ ਜਾਂ ਦੇ ਆ ਨਾ ਕਈ, ਉਹ ਇਮੋਸ਼ਨਲੀ ਵੀ ਫਸ ਜਾਂਦੇ ਆ। ਕੁੱਛ ਆਪਣੇ
ਸਹੀ ਗੱਲ ਏ, ਕਈ ਤੇ ਬਿਲਕੁ, ਕਈ ਜਿਹੜੇ ਵਰਕਰ ਬੇਸ ਤੇ ਜਾਂਦੇ ਵੇ ਨੇ ਨਾ ਵੀ ਅਪਣਾ ਉੱਥੇ ਕੰਮ ਕਰਨ, ਮਜ਼ਦੂਰੀ ਕਰਨ ਜਾਂਦੇ ਪਏ ਨੇ, ਉਹਨਾਂ ਦੇ ਪਾਸਪੋਰਟ ਤੇ ਜ ਹੋ ਜਾਂਦੇ ਨੇ
ਹਾਂਜੀ-ਹਾਂ
ਓਹਨਾਂ ਦਾ ਤੇ ਨਿਕਲਣਾ ਮੁਸ਼ਕਿਲ ਹੋ ਜਾਂਦਾ ਏ। ਸਟੱਡੀ ਬੇਸ ਵਾਲੇ ਇਹ ਯਾ ਕਿ ਚਲੋ, ਪੜ੍ਹਾਈ ਦੇ ਬੇਸ ਤੇ ਜਾਂਦੇ ਪਏ ਆ, ਉੱਥੇ ਜਾਕੇ ਪੜਦੇ ਵੀ ਏ, ਥੋੜਾ ਟਾਈਮ ਪਾਰਟ ਟਾਈਮ ਕੰਮ ਕਰ ਲੈਂਦੇ ਨੇ।
ਹਾਂ ਹਾਂ, ਸ਼ੁਰੂ-ਸ਼ੁਰੂ ਤੇ ਅੱਛਾ ਲੱਗਦਾ ਉਹਨਾਂ ਨੂੰ, ਪਰ ਬਾਅਦ'ਚ ਫਿਰ ਉਹਨਾਂ ਨੂੰ ਮੁਸ਼ਕਿਲਾਂ ਤੇ ਵਾਧੂ ਏ।
ਹੂੰ, ਮੁਸ਼ਕਿਲਾਂ ਤੇ ਵਾਧੂ ਆਂਦੀਆਂ ਉਹਨਾਂ ਨੂੰ ਵੀ, ਹਾਂ। ਹਾਂਜੀ-ਹਾਂਜੀ, ਉਹ ਤੇ ਹੈ।
ਪਰ ਵੈਸੇ ਤੇ, ਬਿਲਕੁਲ ਨਹੀਂ ਮਨ ਮੰਨਦਾ।
ਕਰੇ ਤੇ ਕੋਈ ਮਾੜ ਪਤਾ ਨੀ ਹੈ, ਇੱਥੇ ਮਿਹਨਤ ਕਰਦੇ ਮਾਂ-ਪਿਓ ਦੇ ਸਾਹਮਣੇ, ਸਗੋਂ ਮਾਂ-ਪਿਓ ਹਾਂ, ਮਾਂ-ਪਿਓ ਕੋਲ ਸਭ ਫਸਿਲਿਟੀਜ ਵੀ ਏ, ਸਭ ਕੁਛ ਮਿਲਣਾ ਤੁਹਾਨੂੰ ਬਣਿਆ
ਸਹੀ ਗੱਲ ਐ ਜੇ ਮੰਨ ਲਓ ਅਸੀਂ ਉੱਥੇ ਇੱਥੇ ਆਪਾਂ ਹਜ਼ਾਰਾਂ ਚ ਕਮਉਂਦੇ ਹਾਂ ਤੇ ਉੱਥੇ ਅਸੀਂ ਲੱਖਾਂ ਚ ਕਮਾਨੇ ਆ ਉਥੇ ਖਰਚੇ ਵੀ ਤੇ ਉਸ ਸਹੀ ਹਿਸਾਬ ਨਾਲ ਨੇ ਨਾ, ਹਰ ਚੀਜ਼ ਮਹਿੰਗੀ ਵੀ ਐ ਹਾਂ ਜੋ ਆਪਣੇ ਇੱਥੇ ਦਾ ਖਾਣਾ ਕਿੱਡਾ ਵਧੀਆ ਉੱਥੇ, ਕੀ ਨੇ ਪੀਜ਼ੇ ਬਰਗਰ ਬਸ ਏਦਾਂ ਦੇ ਫਾਸਟ ਫੂਡ ਮਿਲਣੇ ਨੇ,
ਹਾਂ
ਕੋਈ ਘਰ ਦੀ ਵਧੀਆ ਸਬਜ਼ੀ ਦਾਲ ਰੋਟੀ ਥੋੜ੍ਹੀ ਮਿਲਣੀ ਐ।
ਹਾਂਜੀ ਹਾਂ ਬੱਚਿਆਂ ਕੋਲ ਟਾਈਮ ਨੀ ਹੋਣਾ ਬਣਾਉ ਦਾ ਉਹਨਾਂ ਨੇ ਇਹੀ ਖਾ ਖਾ ਕੇ ਗੁਜਾਰੇ,
ਫੇਰ ਦੂਸਰੀ ਗੱਲ ਉਹ, ਆਪਣੇ ਪਰਿਵਾਰ ਦੀ ਕੋਈ ਖੁਸ਼ੀ ਗਮੀ ਉਹ ਵੀ ਚੀਜ਼ਾਂ
ਹਹ ਬਿਲਕੁਲ ਉਹ ਤੇ ਹੈ ਇਸ ਚੀਜ਼ ਤੋਂ ਤੇ ਬੱਚੇ ਦੂਰ,
ਉਹੀ ਨਾ ਸੁੱਖ ਦੁੱਖ ਤੋਂ ਸਭ ਪਾਸਿਓਂ ਦੂਰ ਹੋ ਜਾਂਦਾ ਐ। ਬਈ ਜਿਹੜਾ ਵੀ ਬਾਰ ਗਿਆ ਹੋਏ,
ਹਾਂ ਉਹ ਬਿਲਕੁਲ ਉਹ ਤ
ਠੀਕ ਐ ਆਪਣੀ ਫੈਮਿਲੀ ਵਿੱਚ ਰਹਿ ਕੇ ਆਪਣਾ ਥੋੜਾ ਕਮਾਲੋ ਥੋੜਾ, ਖਾਲੋ ਉਹ ਜ਼ਿਆਦਾ ਵਧੀਆ,
ਹਾਂਜੀ ਹਾਂਜੀ ਓਹੀ ਤੇ ਹੈ, ਪਰ ਅੱਜ ਕੱਲ ਦੀ ਦੁਨੀਆਂ ਨੂੰ ਬੜੀ ਦੌੜ ਹੋ ਗਈ ਨੇ ਬਹੁਤ ਜ਼ਿਆਦਾ ਕਿ ਬਸ ਬਾਰ ਬਾਰ ਬਾਰ, ਜਿਹਨੂੰ ਦੇਖਲ ਉਹੀ ਕਹੇਗਾ ਮੇਰਾ ਬੱਚਾ ਬਾਰ ਐ ਮੈ ਬਾਰ ਚਾਹੇ ਕਿਸੇ ਦਾ ਇੱਕ ਇੱਕ ਵੀ ਏ, ਬੜਿਆਂ ਦੇ ਅਸੀਂ ਰੈਲੇਟਿਵ ਵੇ
ਫੀਲ ਹੁੰਦਾ ਜੀ ਸਾਡਾ ਬੱਚਾ ਫੋਰਨ ਗਿਆ ਵਾ ਫੋਰਨ ਜਾ ਕੇ ਕੀ ਕਰਦਾ ਪਿਆ ਕੋਈ ਨੀ ਪਤਾ, ਕਿ ਕਿਸੇ ਰੈਸਟੋਰੈਂਟ ਚ ਲੱਗਾ ਦਾ ਜਾਂ ਕੋਈ ਆਟੋ ਚਲਾਦਾ ਪਿਆ।
ਹਾਂ ਬਸ, ਉਹ ਟੈਗ ਲੱਗ ਗਿਆ ਕਿ ਬਾਹਰ ਗਿਆ ਦਾ ਇਹ ਚੀਜ਼ ਆ ਬਸ ਹੂੰ
ਬਾਰ ਤੋਂ, ਬਾਹਰ ਤੋਂ ਆਇਆ ਐ। ਸਾਡੀ ਵੀ ਫੈਮਲੀ ਵਿੱਚ ਹੈਗੇ ਆ ਇਸ ਤਰ੍ਹਾਂ ਜਿਹੜੇ ਗਏ ਦੇ ਆ। ਇੱਥੇ ਅਗਰ ਉਹਨਾਂ ਨੂੰ ਇੰਝ ਦੇ ਕੰਮ ਕਰਨੇ ਪੈਣ ਤੇ ਕਦੇ ਵੀ ਨਾ ਕਰਨ।
ਹਾਂਜੀ, ਕਈ ਤੇ ਬਾਹਰ ਜਾ ਕੇ ਆਪਣਾ ਭੁੱਲ ਈ ਜਾਂਦੇ ਨੇ ਵਾਲ ਕਟਾ ਕਹਿਦੇ ਉਹ ਬੜਾ ਗਲਤ ਕੰਮ ਲੱਗਦਾ ਮੈਨੂੰ, ਇੰਨੇ ਸੋਹਣੇ ਸਿੱਖ ਸਰਦਾਰ ਹੁੰਦੇ ਆ ਮੁੰਡੇ ਕਈ ਆਪਣੇ ਰਿਸ਼ਤੇਦਾਰ ਅਸੀਂ ਦੇਖੇ ਆ ਨਾ, ਹੁਣ ਹਾਂ ਫੋਟੋਆਂ ਉਹਨਾਂ ਦੀਆਂ ਵੇਖ ਆਖੀ ਦੀ ਆਂ ਨਾ ਤੇ ਬੜਾ ਅਜੀਬ ਲੱਗਦਾ ਕਿ ਇਹ ਸਾਡੇ ਰਿਸ਼ਤੇਦਾਰ ਐ ਹਾਂਜੀ
ਵੀ ਹੈਗੇ, ਕਈਆਂ ਨੇ ਤੇ ਚਲੋ ਪੱਗ ਦੀ ਥੋੜ੍ਹੀ ਰੱਖੀ ਹੋਈ ਏ ਇੱਜਤ। ਪਰ ਦਾੜੀ ਦੂੜੀ ਕਟਾ ਲਈ ਦੀ ਐ, ਤੇ ਕਈਆਂ ਨੇ ਤੇ ਬਈ ਹਾਂ, ਵਾਲ ਵੀ ਕਟਾ ਲੈ ਦੇ ਆ, ਜੀ ਸਾਡੇ ਕੋਲ ਟਾਈਮ ਨੀ ਹੈਗਾ। ਪੱਗ ਬੰਨਣ ਦਾ, ਕੰਮ ਇੰਨਾ ਜ਼ਿਆਦਾ ਐ ਕਿ ਅਸੀਂ ਪੱਗ ਨੀ ਬਣ ਸਕਦੇ।
ਤੇ ਨੀ ਸਗੋਂ ਪ੍ਰਰਾਊਡ ਵਾਲੀ ਸਾਡੀ ਸਿੱਖ
ਹਾਂ ਬਲਕਿ ਇੱਥੋਂ ਦੇ ਜਾ ਕੇ ਉੱਥੇ ਵਾਲ ਕਟਾ ਰਹੇ ਨੇ, ਉੱਥੇ ਤੇ ਸਗੋਂ ਪੱਕੀ ਸਿੱਖ ਨੀ ਉਹਨਾਂ ਦੇਖੋ ਕਿੰਨੇ ਸੋਹਣੇ ਦਮਾਲੇ ਆ, ਕਿੰਨੇ ਸੋਹਣੇ ਲੱਗਦੇ ਆਹ।
ਪੱਕੀ ਸਿੱਖੀ ਉਹਨਾਂ ਕੋਲ, ਉਹਨਾਂ ਨੂੰ ਤੇ ਇੰਨਾ ਇਤਿਹਾਸ ਸਭ ਕੁਛ ਇਨਾ ਇਹਨਾਂ ਨੂੰ ਵੀ ਪਤਾ ਸਾਡੇ ਜਿਹੜੇ ਸ਼ਹਿਰ ਵਾਲੇ ਆ, ਜਿੰਨਾ ਉਹ ਜਾਣਦੇ ਆ ਸਭ ਹਾਂ। ਹੂੰ, ਹਾਂਜੀ। ਉਹੀ ਨਾ ਆਪਣਾ-ਆਪਣਾ ਹਿਸਾਬ ਕੋਈ ਹੂੰ,
ਗੇ ਤੇ ਸਾਡਾ ਤੇ ਬਿਲਕੁਲ ਨੀ ਮਨ ਮੰਨਦਾ, ਕਿ ਅਸੀਂ ਆਪਣੇ ਬੱਚੇ ਨੂੰ ਬਾਰ ਭੇਜੀਏ ਬਿਲਕੁਲ ਵੀ। ਹੋਰ ਕੀ ਇੱਕ ਬੇਟਾ, ਇੱਕ ਬੇਟੀ ਐ ਚਲੋ ਆਣ ਵਾਲੇ ਟਾਈਮ ਚ ਬੇਟੀ ਮੰਨ ਲਓ ਆਪਣੇ ਘਰ ਚਲੇ ਜਾਂਦੀ ਐ। ਬੇਟੇ ਨੂੰ ਬਾਹਰ ਭੇਜ ਦੋ, ਫੇਰ ਅਸੀਂ ਤੇ ਰਹਿ ਗਏ ਨਾ ਕੱਲੇ ਦੇ ਕੱਲੇ, ਅਸੀਂ ਤੇ ਭੇਜ ਹੀ ਨਹੀਂ ਸਕਦੇ।
ਚਲ ਆਪਣੇ ਕੋਲ ਹੀ, ਐਡਜਸਟ ਹੋਏ, ਵਧੀਆ ਚੰਗਾ ਨਾਲੇ ਹੋਰ ਕੀ ਹਾਂ।
ਹੋਰ ਇੱਥੇ ਕੋਈ ਬੱਚਾ ਆਪਣੇ ਵਧੀਆ ਕੰਮ ਕੋਈ ਕੰਮ ਕਰ ਲਏ, ਆਪਣਾ ਕੋਈ ਚਾਹੇ ਜੋਬ, ਕਰ ਲਏ। ਆਪਣੇ ਅੱਖਾਂ ਦੇ ਸਾਹਮਣੇ ਤੇ ਹੋਏਗਾ ਨਾ।
ਹੋਰ ਹਾਂਜੀ ਹੋਰ ਕਿਆ ਬਾਕੀ ਕਈ ਮੈਂ ਵੇਖਿਆ ਪੇਰਟਸ ਬੜੇ ਹੁੰਦੇ, ਬਸ ਬੜੀ ਕੋਸ਼ਿਸ਼ ਕਰਦੇ ਕਿ ਸਾਡਾ ਬੱਚਾ, ਕਿਸੇ ਤਰੀਕੇ ਚਲੇ ਜਾਏ।
ਹਾਂ, ਪੇਰੈਂਟਸ ਵੀ ਬੜੇ ਇਹੋ ਜਿਹੇ ਹੈਗੇ ਆ ਸਾਡੀ ਫੈਮਿਲੀ ਵਿੱਚ ਦੇਖ- ਦੇਖਿਆ ਜਾਏ ਨਾ ਤੇ ਬਾਹਰ ਭੇਜਣ ਵਿੱਚ ਸਾਰਾ ਹੱਥ ਪੇਰੈਂਟਸ ਦਾ ਏ
ਸਾਡੀ ਫੈਮਲੀ ਵਿੱਚ ਤੇ, ਖੁਦ ਸਭ ਤੋਂ ਪਹਿਲੇ ਜਦੋਂ ਗਿਆ ਨਾ ਇਹਨਾਂ ਦੇ ਤਾਏ ਦਾ ਤਾਏ ਦਾ ਪੋਤਰਾ ਸੀ। ਉਹਦੇ- ਉਹਦੇ ਭੇਜਣ ਵਿੱਚ ਉਹਦੀ ਮਦਰ ਦਾ ਜ਼ਿਆਦਾ ਸੀ। ਕਿ ਮੇਰਾ ਬੱਚਾ ਬਾਹਰ ਜਾਣਾ, ਬਾਹਰ ਭੇਜਣਾ ਚਾਹੁੰਦੀ ਹਾਂ। ਮੈਂ ਆਪਣੇ ਬੱਚੇ ਨੂੰ। ਅਸੀਂ ਨੀ ਕਹਿ ਸਕਦੇ ਅਸੀਂ ਆਪਣੇ ਬੱਚੇ ਨੂੰ, ਬਾਹਰ ਭੇਜਣਾ ਚਾਹਨੇ ਆ ਸਾਡੀ ਹਿੰਮਤ ਇੱਕ ਸ਼ਹਿਰ ਟੂ ਸ਼ਹਿਰ ਭੇਜਣ ਦੀ ਵੀ ਨੀ ਹੈਗੀ ਅਸੀਂ ਕਈਏ ਨਾ ਵੀ। ਆਪਣੇ ਸ਼ਹਿਰ ਤੋਂ ਅਸੀਂ ਦੂਸਰੇ ਸ਼ਹਿਰ- ਕੱਲੇ ਭੇਜ ਦਈਏ, ਸਾਡਾ ਉਹ ਵੀ ਨੀ ਮਨ ਕਰਦਾ।
ਹਾਂ ਨਈ, ਚਲੋ ਥੋੜਾ ਬੱਚੇ ਵੱਡੇ ਹੋ ਜਾਂਦੇ ਫੇਰ ਥੋੜਾ ਥੋੜਾ ਕੱਢਣਾ ਵੀ ਪੈਂਦਾ। ਕੱਢਣਾ ਵੀ ਚਾਹੀਦਾ, ਕਿ ਬੱਚਿਆਂ ਨੂੰ ਥੋੜ੍ਹਾ ਹੋਣਾ ਵੀ ਚਾਹੀਦਾ, ਐਕਟਿਵ ਵੀ ਹੋ ਜਾਦਾ
ਉਹੀ ਨਾ ਪਰ ਕੱਲੇ ਭੇਜਣ ਦਾ, ਅੱਜ ਕੱਲ੍ਹ ਜਿਵੇਂ ਮਾਹੌਲ ਬੜਾ ਖ਼ਰਾਬ ਏ ਸਾਡੇ ਉੱਥੋਂ ਦਾ ਤੇ ਮਾਹੌਲ ਹੀ ਬੜਾ ਉਹੋ ਜਿਆ ਏ, ਕਿ ਜੀ। ਜੀਅ ਨੀ ਕਰਦਾ ਕਿ ਆਪਣੇ ਬੱਚੇ ਨੂੰ, ਕਿੱਧਰੇ ਬਾਹਰ ਭੇਜੀਏ।
ਕਰਨੀ ਪੈਂਦੀ ਬੱਚੇ ਨੂੰ ਗਾਈਡਸ ਦੇਣੀ, ਜਾਂ ਕੁਛ ਵੀ ਕਰੋ। ਹਰ ਟਾਈਮ ਉਹ ਨਾਲ ਕੁਛ ਨਾ ਕੁਛ ਕਹਿੰਦੇ ਰਹੀਦਾ ਸੀ। ਹਾਂਜੀ- ਹਾਂਜੀ ਹਾਂ ਮੈਂ ਕਿਹਾ ਬੱਚੇ ਨੂੰ ਗਾਈਡੈਂਸ ਵੀ ਜ਼ਰੂਰੀ ਹੈ ਨਾ ਹਰ ਪ੍ਰਕਾਰ ਦੀ ਦੇਣੀ ਜ਼ਰੂਰੀ ਬਈ ਬਾਹਰ ਵੀ ਬਾਹਰ ਦੀ ਦੁਨੀਆਂ ਵੀ ਦੱਸਣੀ ਕਿਹੋ ਜਿਹੀ ਏ ਜਾਣਾ ਫਿਰ ਭੇਜਣਾ ਚਾਹੀਦਾ ਥੋੜ੍ਹਾ ਬਹੁਤ ਹਾਂ ਹਾਂਜੀ ਆਹੋ ਭੇਜੀਦਾ ਪਰ ਜਿੰਨੀ ਦੇਰ ਤੱਕ ਪਹੁੰਚ ਨੀ ਜਾਂਦੇ ਬੱਚੇ ਕਿਤੇ ਤੇ ਫੇਰ ਉਨੀ ਦੇਰ ਤੇ ਮਨ ਬੇਚੈਨ ਹੈ ਨੀ ਰਹਿੰਦਾ ਜਿੰਨੀ ਦੇਰ ਤੱਕ ਬੱਚਾ ਚ ਹਾਂ
ਪਤਾ ਹੁੰਦਾ ਕਿ ਚਲੋ ਟੀਚਰਸ ਨਾਲ ਨੇ ਪੂਰੀ ਮਤਲਬ ਕਲਾਸ ਨਾਲ ਹੈਗੀ ਏ ਤੇ ਚਲੋ ਠੀਕ ਹੈ ਬੱਚਾ ਜਾਹੇ ਅਸੀਂ ਭੇਜਦੇ ਹਾਂ ਪਰ ਓਦਾਂ ਅਸੀਂ ਇਕੱਲੇ ਕਦੇ ਨੀ ਭੇਜਿਆ
ਹਾਂ ਚਲੋ ਠੀਕ ਹੈ ਟਾਈਮ ਟਾਈਮ ਨਾਲ ਸਭ ਕੁਛ ਹਾਂ ਨਹੀਂ ਨਹੀਂ ਠੀਕ ਹੈ ਅਜੇ ਛੋਟੇ ਵੀ ਹੈ ਬੱਚੇ ਇੰਨੇ ਐਡਵਾਂਸ ਵੀ ਨਹੀਂ ਇੰਨੇ ਵੱਡੇ ਵੀ ਨਹੀਂ ਹੋਏ ਟਾਈਮ ਟਾਈਮ ਨਾਲ ਸਭ ਚੱਲਦਾ ਐ ਕੰਮ ਹਾਂਜੀ ਚਲੋ ਠੀਕ ਹੈ ਜੀ ਫਿਰ ਕਰਨਾ ਫੋਨ ਤੁਸੀਂ ਹਾਂਜੀ ਠੀਕ ਹੈ ਜੀ ਠੀਕ ਹੈ ਜੀ
ਠੀਕ ਹੈ ਜੀ, ਓਕੇ ਜੀ ਬਾਏ